ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ।
ਵਧੀਆਂ ਜੀ ਵਧੀਆਂ ਤੁਸੀਂ ਸੁਣਾਵੋ ਅੱਜ ਕਿਵੇਂ ਯਾਦ ਕਰ ਲ਼ਿਆ।
ਬਸ ਥੋੜਾਂ ਟਾਇਮ ਚਲੋ ਮੈਂ ਕਿਹਾ ਫ਼ੋਨ ਕਰ ਲੀਏ।
ਹਾਂ ਮੈਂ ਆਪ ਸੋਚਦਾਂ ਸੀ। ਤੁਹਾਂਨੂੰ ਫ਼ੋਨ ਕਰਾਂ ਕਾਫ਼ੀ ਟਾਇਮ ਹੋ ਗਿਆਂ ਤੁਹਾਡੇ ਨਾਲ਼ ਗੱਲ਼ ਹੀ ਨੀਂ ਹੋਈ।
ਹਾਂਜੀ ਹਾਂਜੀ। ਜੀ, ਮੈਂ ਨਾ, ਤੁਸੀਂ ਬਿਜੀ ਚੱਲਦੇ ਪਏ ਹੋ।
ਹਾਂਜੀ, ਹਾਂਜੀ।
ਹੋਰ, ਸੁਣਾਓ? ਘਰ ਸਭ ਕਿੱਦਾਂ ਨੇ?
ਜੀ ਵਧੀਆ, ਘਰ ਸਭ ਵਧੀਆਂ, ਤੁਸੀਂ ਸੁਣਾਓ, ਤੁਹਾਡੇ ਘਰ ਪਰਿਵਾਰ ਸਭ ਵਧੀਆਂ।
ਸਭ ਵਧੀਆਂ ਨੇਂ, ਵੀਰ ਜੀ। ਹੋਰ ਫਿਰ ਬਣਿਆ ਪ੍ਰੋਗਰਾਮ ਤੁਹਾਡਾ।
ਹਾਂਜੀਅ।
ਹਾਂਜੀ, ਮੈਂ, ਕਿਹਾਂ ਬਣਿਆਂ ਕੋਈ ਪ੍ਰੋਗਰਾਮ ਤੁਹਾਡਾ ਕਿੱਥੇ ਘੁੰਮਣ ਜਾਂਣ ਦਾ।
ਨਹੀਂ ਹਲੇ ਹਜੇ ਬੱਣਿਆ ਨੀਂ ਪਤਾ ਕੀ ਥੋੜਾਂ ਬਿਜੀ ਕੰਮ ਚ।
ਅੱਛਾ। ਉਹ ਮੈਂਨੂੰ ਵੀ ਕਹਿ ਰਹੇਂ ਸੀ, ਕਿ ਬਈ ਮੇਰੀ ਮਿਸਿਜ਼ ਦੱਸ ਰਹੇਂ ਸੀ, ਬਈ ਤੁਸੀਂ ਦੱਸਿਆਂ ਹੋਣਾਂ ਤੁਹਾਡੀ ਮਿਸਿਜ਼ ਨੇਂ ਬਈ ਦਰਬਾਰ ਸਾਹਿਬ ਜਾਂਣ ਵਾਸਤੇ।
ਹਾਂਜੀ, ਬਸ ਪਤਾ ਕੀ ਵੀਰ ਜੀ, ਮੈਂ ਨਾ ਦਰਬਾਰ ਸਾਹਿਬ ਤਾਂ ਜਾਣਾਂ ਸੀ। ਪਰ ਨਾ ਇੱਕ ਦਿਕਤ ਕਤਿਆ ਹੋਈ ਦੀ ਮੈ ਨਾ ਚਲਿਆ ਜਾਂ ਰਿਹਾਂ ਸੀ। ਹਜ਼ੂਰ ਸਾਹਿਬ ਉਥੇ ਬੁੜੀਆਂ ਸਾਹਿਬ ਦਾ ਤੇ, ਉਹਦੇ ਕਰਕੇ ਨਾਂ ਮੈਂ ਕਿੱਥੇ ਨਿਕਲ਼ ਨੀਂ ਸਕਦਾਂ ਇੱਕੀ ਤਰੀਕ ਭੋਗ ਪਏਗਾ ਉਸ ਤੋਂ ਬਾਅਦ ਮੈਂ ਫ੍ਰੀ ਹਾਂ।
ਅੱਛਾ, ਅੱਛਾ ਵੈਸੇ ਤੇ ਵੀਰ ਜੀ। ਪੰਦਰਾਂ ਤਰੀਕ।
ਹੈਲੋ।
ਹੈਲੋ। ਮੈਂ, ਕਿਹਾਂ ਵੀਰ ਜੀ। ਪੰਦਰਾਂ ਤਰੀਕ ਭੋਗ ਪੈਣਾਂ, ਤੁਸੀਂ ਇੱਕੀ ਤਰੀਕ ਦੱਸ ਰਹੇਂ ਹੋ।
ਨਹੀਂ, ਨਹੀਂ, ਮੈਂ ਝੱਲਆ ਲੱਗਾ ਨਾ ਆਪਣਾ ਸਵੇਰੇ ਸਾਡੇ ਇੱਥੇ ਗੁਰਦੁਆਰਾ ਹੈਗਾ ਗੁੜੀਆਂ ਸਾਹਿਬ ਤੇ ਉੱਧਰ ਫ ਫਿਰ ਮੈਂ ਜਾਣਾ ਹੁੰਦਾ ਨਾ, ਅਤੇ ਉਹ, ਇੱਕੀ ਤਰੀਕ ਸਾਡਾ ਝੜੇ ਦਾ ਭੋਗਪਏਗਾ ਹੈ ਨਾ, ਫਿਰ ਉਸ ਤੋਂ ਬਾਅਦ ਮੈਂ ਫ੍ਰੀ ਹਾਂ, ਫਿਰ ਮੈਂ ਕਿੱਥੇ ਵੀ ਜਾ ਸਕਦਾ ਸਗੋਂ ਕੱਲ੍ਹ ਮੇਰਾ ਫਰੈਂਡ ਹੈਗਾ ਉਹ ਵੀ ਨਾਨਕਸਰ ਗਿਆ ਵੇ, ਉਹਨੇ ਮੈਨੂੰ ਪੁੱਛਿਆ ਸੀ ਪਹਿਲੇ ਪੰਜੋਕੜਾ ਸਾਹਿਬ ਗਿਆ ਸੀ‌। ਫਿਰ ਨਾਨਕਸਰ ਗਿਆ ਹੁਣ, ਉਹ ਆ ਗਿਆ ਹੋਣਾ। ਅਤੇ ਮੈਂ, ਉਹਦੇ ਨਾਲ ਵੀ ਨੀ ਜਾ ਆਾਇਆ ਕਿਉਂਕਿ, ਮੈਂ ਹੁਣ ਵਿੱਚ ਨਹੀਂ ਨਾ ਜਾ ਸਕਦਾ, ਚਾਲੀ ਦਿਨ ਹੋਣਗੇ ਉਸ ਤੋਂ ਬਾਅਦ ਹੀ ਮੈਂ ਜਾਵਾਂ ਕਿਤੇ
ਅੱਛਾ। ਨੀ, ਮੈਂ, ਵੀ ਵੀ ਅਹ ਸਾਡੇ ਇੱਥੇ ਵੀ ਗੁਰਦੁਆਰਾ ਸਾਹਿਬ ਹਨੂੰਮਾਨ ਗੇਟ ਤੇ, ਤੇ ਓਧਰ ਪੰਦਰਾਂ ਤਰੀਕ ਭੋਗ ਪੈਣਾ ਤੇ, ਅਠਾਰਾਂ ਤਰੀਕ ਦਾ ਨਗਰਕਿਰਤਨ ਹੈਗਾ।
ਹਾਂਜੀ, ਸਾਡੇ ਇੱਧਰ ਵੀ ਅਠਾਰਾਂ ਦਾ ਹੀ, ਨਗਰ ਕੀਰਤਨ ਏ। ਪਰ ਜਿਹੜਾ ਗੁਰਪੁਰਬ ਏ ਨਾ ਉਹ, ਉੱਨੀ ਤਰੀਕ ਮਨਾ ਰਹੇ ਨੇ, ਕਿਉਂਕਿ ਦੇਖੋ ਸਾਰੇ ਗੁਰਦੁਆਰਿਆਂ ' ਅੱ ਅਠਾਰਾਂ ਨੂੰ ਮਨਾ ਲਣ, ਬਟ ਜਿਹੜਾ ਸਾਡਾ ਗੁਰਦੁਆਰਾ ਹੈ, ਜਿਹੜ ਸਾਡੇ ਨੇੜੇ ਆ ਗਲੀ 'ਚ ਉਹ ਕਹਿ ਰਹੇ ਸੀ, ਕਿ ਅਸੀਂ ਉਹਨਿਓ ਮਨਾਵਾਂਗੇ। ਸਾਰੇ ਫਿਰਦੇ ਉੱਧਰ ਚਲੇ ਜਾਣਗੇ। ਨਾ ਆਪਣਾ ਇੱਕ ਸਾਈਡ, ਫਿਰ ਆਪਣਾ ਸੰਗਤ ਨਹੀਂ ਹੁੰਦੀ‌। ਏਦਾਂ ਕੀ ਹੋਏਗਾ ਅਠਾਰਾਂ ਤਰੀਕ ਸਭ ਹੋਣਗੇ, ਉੱਨੀ ਨੂੰ ਸੰਗਤ ਹੋ ਜਾਏਗੀ ਦੇਖੋ ਕਰਨਾ ਤਾਂ, ਸਭ ਸੰਗਤ ਸਤੇ ਕਿ ਸੰਗਤ ਜੁੜੇ ਹਨ ਨਾ ਆਪਣਾ ਕੀਰਤਨ ਵਗੈਰਾ ਸੁਣੇ
ਹਾਂਜੀ, ਹਾਂਜੀ।
ਹਾਂ, ਬਾਹਰੋਂ ਰਾਗੀ ਵੀ ਬੁਲਾ ਰਹੇ ਨੇ, ਹੈਗੇ ਸਾਡੇ ਇੱਥੇ ਮਤਲਬ ਖਰੜ ਵੱਲ ਜਿਹੜੇ ਰਾਗੀ ਨੇ, ਨਾ ਉਹਨਾਂ ਨੂੰ ਵੀ ਬਾਹਰੋਂ ਬਲਾ ਰਹੇ ਨੇ ਹੋਰ ਦਿੱਲੀ ਤੋਂ ਨੇ ਪਟਨਾ ਹਾਂਜੀ ਹਜੀ ਮੈਨ ਤੇ ਆਪ ਉਹਨਾਂ ਦਾ ਕੀਰਤਨ ਬੜਾ ਵਧੀਆ ਲੱਗਦਾ ਹੈ ਮੈਂ ਤੇ ਸੱਚੀ ਉਹਨਾਂ ਨੂੰ ਫੋਲੋ ਕਰਨਾ ਇੰਸਟਾ ਤੇ ਉਹਨਾਂ ਦੀ ਰੀਲਸ ਵਗੈਰਾ ਤੇ ਵੀ ਬੜੇ ਵਧਆ
ਹਾਂਜੀ ਹਾਂਜੀ ਮੈਂ ਵੀ ਫੋਲੋ ਕੀਤਾ ਹੈ ਵੀਰ ਜੀ ਸਗੋਂ ਮੇਰੀ ਫੋਟੋ ਵੀ ਸੀ ਉਹਨਾਂ ਨਾਲ ਮੈਂ ਅਪਲੋਡ ਵੀ ਕੀਤੀ ਸੀ
ਅੱਛਾ ਨਾ ਮੈਂ ਤਾਂ ਸਹੀ ਦੱਸਾਂ ਹਾਂਜੀ ਮੈਂ ਤੇ ਤੁਹੀ ਸਹੀ ਦੱਸਾਂ ਇੰਨਾ ਟਾਈਮ ਹੋ ਗਿਆ ਮਤਲਬ ਮੈਂ ਸੋਚਦਾ ਵਾਂ ਮਤਲਬ ਮੈਂ ਕਦੀ ਨਾ ਉਹਨਾਂ ਨੂੰ ਮੈਂ ਕਦੀ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਸਿਰਫ ਮੈਂ ਉਹਨਾਂ ਨੂੰ ਦੇਖ ਕੇ ਆਇਆ ਦੂਰੋਂ ਗੱਲ ਵੀ ਨਹੀਂ ਹੋਈਦੀ ਨਾ ਕੋਈ ਫੌਨ ਬੜਾ ਮਾਣ ਸੀ ਕਿ ਮੈਂ ਇੱਕ ਵਾਰ ਉਹਨਾਂ ਨੂੰ ਮਿਲਣਾ ਆਆ ਬਸ
ਮੈਂ ਸਗੋਂ ਸੋਚ ਰਿਹਾ ਵੀਰ ਜੀ ਬਈ ਹੁਣ ਉਹਨਾਂ ਦਾ ਚੱਕਰ ਲੱਗਿਆ ਉਹਨਾਂ ਕੋਲ ਟਾਈਮ ਨੀ ਆਉਂਦਾ ਬਈ ਦਿਨੇ ਕਿਸੇ ਪ੍ਰੋਗਰਾਮ ਵਿੱਚ ਆਉਣ ਤੇ ਮੈਂ ਸ਼ਾਇਦ ਉਹਨਾਂ ਨੂੰ ਬੇਸ਼ੱਕ ਘਰ ਲੈ ਕੇ ਆਵਾਂ ਬਾਈ ਸੇਵਾ ਪਾਣੀ ਲਈ ਜੋ ਸਾਡੀ ਕਿਸਮਤ ਸੀ ਜੋਇਆ ਤੇ ਵੀਰ ਜੀ ਜ਼ਰੂਰ ਕਰਾਂਗੇ ਉਹਨਾਂ ਦੀ
ਹਾਂਜੀ ਹਾਂਜੀ ਬਸ ਉੱਥੇ ਆ ਜਾਂਦੇ ਨਾ
ਹਾਂਜੀ ਹਾਂਜੀ ਮੈਂ ਵੀ ਸੋਚਿਆ ਸੀ ਮੈਂ ਕਿਹਾ ਫੇਿਰ ਦਰਬਾਰ ਸਾਹਿਬ ਦਾ ਪ੍ਰੋਗਰਾਮ ਬਨਾਦੇ ਆ ਸ਼ਨੀਵਾਰ ਚੱਲੇਾਂ
ਦੇਖੋ ਵੀਰ ਜੀ ਇਸ ਹਫ਼ਤੇ ਤੇਮ ਜੇ ਤਾਂ ਬੜਾ ਮੁਸ਼ਕਿਲ ਏ ਤੁਸੀਂ ਥੋੜ੍ਹਾ ਕੋਪਰੇਟ ਕਰੋ ਮੈਨੂੰ ਇੱਕੀ ਤਰੀਕ ਤੋਂ ਬਾਅਦ ਤੁਸੀਂ ਚਲੋ ਟਵੰਟੀ ਸਿਕਸ ਦਾ ਮੇਰੇ ਖਿਆਲ ਸੈਟਰਡੇ ਹੈਗਾ ਅਤੇ ਮੈਂ ਜਾਣ ਨੂੰ ਤਿਆਰ ਹਾਂ ਸੰਡੇ ਆਪਾਂ ਵਾਪਸੀ ਹੋ ਜਾਵੇਗੀ ਸ਼ਾਦੀ ਹੈ ਨਾ
ਹਾਂਜੀ ਹਾਂਜੀ
ਉਸ ਤੋਂ ਪਹਿਲੇ ਤੇ ਮੇਰਾ ਦੇਖੋ ਬੜਾ ਔਖਾ ਵੈ ਤੇ ਮੇਰਾ ਬੜਾ ਮਨ ਹੈਗਾ ਜਾਨ ਤੇ ਪਰ ਮੈਂ ਜਾ ਨਹੀਂ ਸਕਦਾ ਕਿਉਂਕਿ ਦੱਸ ਪਹਿ ਨਾ ਮੈਨੂੰ ਬਸ ਉਚਲੀ ਦਾ ਭੋਗ ਪਏਗਾ ਨਾ ਉਸ ਤੋਂ ਬਾਅਦ ਮੈਂ ਕਿੱਥੇ ਆ ਜਾ ਸਕਦਾ
ਅੱਛਾ
ਹਾਂਜੀ ਹਾਂਜੀ ਬਸ ਇੱਕ ਹੀ ਤਰੀਕ ਸੰਡੇ ਹੈਗਾ ਅਤੇ ਆਪਣਾ ਸੰਡੇ ਨੂੰ ਆਪਣਾ ਸਵੇਰੇ ਮੈਂ ਜਾਵਾਂ ਗੁਰਦੁਆਰੇ ਮੇਰੇ ਨਾਲ ਹੋਰ ਵੀ ਜਾਂਦੇ ਨਾ ਫਿਰ ਸਭ ਆਪਣੀ ਅਰਦਾਸ ਵਗੈਰਾ ਕਰਾ ਦੇਣਗੇ ਪ੍ਰਸ਼ਾਦ ਆ ਜਾਂਗੇ ਫਿਰ ਉਸ ਤੋਂ ਬਾਅਦ ਫਿਰ ਮੈਂ ਫਿਰ ਮੈਂ ਸੋਚ ਉਸ ਨੇ ਦਰਬਾਰ ਸਾਹਿਬ ਜਾਣਾ ਹੈ ਉਸ ਤੋਂ ਉਸ ਹਫ਼ਤੇ ਬਾਕੀ ਦੇਖੋ ਤੁਸੀਂ ਚੱਲੋਗੇ ਤਾਂ ਠੀਕ ਹੈ ਵਰਨਾ ਮੈਂ ਫਿਰ ਕੋਈ ਸਾਥ ਮੈਨੂੰ ਲੱਭਣਾ ਪੈਣਾ
ਹਾਂਜੀ ਹਾਂਜੀ ਮੈਂ ਵੀ ਦੇਖ ਰਿਹਾ ਬਈ ਸਾਹ ਤੇ ਪਿੱਛੇ ਰੁਕਿਆ ਹੋਇਆ ਸੀ
ਹਾਂਜੀ ਬਸ ਪਤਾ ਮੈਨੂੰ ਫੋਨ ਆਇਆ ਸੀ ਤੁਹਾਡੀ ਮਸਜ ਦਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਫ਼ਤੇ ਚ ਨਹੀਂ ਮਤਲਬ ਫਿਰ ਮੈਂ ਉਹਨਾਂ ਨੂੰ ਸਾਰਾ ਦੱਸਿਆ ਫ ਕਹਿੰਦੇ ਚਲੋ ਕੋਈ ਨਹੀਂ ਬਈ ਤੁਸੀਂ ਦੇਖ ਲਓ ਮੈਂ ਕਿਹਾ ਚਲੋ ਅਗਰ ਤੁਹਾਡਾ ਮੈਂ ਕਿਹਾ ਮਨ ਹੈਗਾ ਤੁਸੀਂ ਹੋ ਆਓ ਕਹਿੰਦੇ ਨਹੀਂ ਬਈ ਸਾਰੇ ਜਾਵਾਂਗੇ ਬ ਇਕੱਠੇ ਮ ਦਾ ਆਉਂਦਾ ਥੋੜਾ ਨਾਲੇ ਮਨਝਹਾ ਲੱਗ ਜਾਂਦਾ ਕਿਉਂਕਿ ਸਫ਼ਰ ਬੜਾ ਲੰਬਾ ਹੈ
ਹਾਂਜੀ ਹਾਂਜੀ ਬਸ ਮੈਂ ਵੀ ਸੋਚਿਆ ਮੇਰੇ ਕੋਲ ਵੀ ਅਸੀ ਮਹੀਨੇ ਹੈ ਇਕੱਲ ਮਹੀਨੇ ਫਿਰ ਮੈਂ ਨੂੰ ਲੈ ਕੇ ਕਿੱਥੇ ਜਾਣਾ ਹੈ ਨਾ ਬਾਹਰ
ਅੱਛਾ ਅੱਛਾ ਹਾਂ ਤੁਸੀਂ ਦੱਸ ਰਹੇ ਸੀ ਬਰਡੇ ਤੇ ਤੁਸੀਂ ਕੁਛ ਪਲੈਨ ਸਰਪਾਈਜ਼
ਹਾਂਜੀ ਹਾਂਜੀ
ਵੈਸੇ ਮਤਲਬ ਕਿੱਧਰ ਦਾ ਸੋਚਿਆ ਤੁਸੀਂ ਮਤਲਬ ਮਤਲਬ ਆਪਣਾ ਆਪਣੇ ਟਾਊਨ ਤੋਂ ਬਾਹਰ ਜਾਣਾ ਜਾਂ ਫਿਰ ਆਪਣੇ ਏਰੀ ਇੱਧਰ ਹੀ ਮਨਾਉਣਾ ਹੈ ਕੁਛ
ਨਹੀਂ ਨਹੀਂ ਵੀਰ ਜੇ ਟਾਊਨ ਤੋਂ ਬਾਹਰ ਹੀ ਜਾਵਾਂਗਾ
ਅੱਛ ਫਿਰ ਜਿਵੇਂ ਤੁਸੀਂ ਕਹਿ ਰਹੇ ਲਾਸਟ ਟਾਈਮ ਤੁਸੀਂ ਕਹਿ ਰਹੇ ਸੀ ਬਈ ਤੁਹਾਡੀ ਫੈਮਿਲੀ ਵੀ ਕਾਫੀ ਵੱਡੀ ਚੋਨੀ ਫੈਮਿਲੀ ਨੇ ਉਹ ਦੇ ਕਜ਼ਨ ਵੀ ਨੇ ਉਹਨਾਂ ਦੇ ਉਹਨਾਂ ਦੇ ਵੀ ਕਜ਼ਨ ਨੇ ਕੁਛ ਤੁਹਾਡੇ ਵੀ ਨੇ ਤੁਸੀਂ ਕਹਿ ਰਹੇ ਕਿ ਡਿਨਰ ਤੇ ਲੈ ਕੇ ਜਾਣਾ ਸਾਰ ਨੂੰ ਬਾਹਰ ਫੇਿਰ ਉਹ ਪਲੈਨ ਤੁਹਾਡਾ ਹਿੱਸਾ ਲੈ ਉਹ ਹਜੇ ਕੁਛ ਸੋਚਿਆ ਨੀ ਉਹਦੇ ਬਾਰੇ
ਉਹ ਦੇਖਣੇ ਆ ਵੀਰ ਜੀ ਜਿਵੇਂ ਬਣਦਾ ਪ੍ਰੋਗਰਾਮ ਕਿਉਂਕਿ ਬਰਡੇ ਵੀ ਸੈਟਰਡੇ ਨੂੰ ਹੀ ਆਇਆ ਨਾ ਤਾਂ ਕਰਕੇ
ਅੱਛਾ
ਹਾਂਜੀ ਤੇ ਮੈਂ ਸੋਚਿਆ ਬ ਫਰਾਈਡੇ ਨੂੰ ਨਿਕਲ ਜਾ ਤੇ ਸੈਟਰਡੇ ਨੂੰ ਉਥੇ ਇੰਜੋਏ ਕਰੀਏ ਬਾਈ ਸੰਡੇ ਜਾਂ ਮੰਡੇ ਨੂੰ ਵਾਪਿਸ ਆ ਜਾਈਏ ਫਿਰ ਅਗਲੇ ਸੈਟਰਡੇ ਪਾਰਟੀ ਕਰ ਲਾਂਗੇ
ਨਹੀਂ ਤੁਸੀਂ ਮਤਲਬ ਜਿਹੜਾ ਟਵੰ ਸੈਮਨ ਟਵੈਂਟੀ ਸਿਕਸ ਦਾ ਚੜੇ ਵ ਉਦੋਂ ਦੀ
ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਸੋਚ ਵੀ ਟਵੰਟੀ ਫਾਈਵ ਨੂੰ ਚਲੇ ਜਾਏ ਨਾ ਬਾਈ ਟਵੰਟੀ ਸਿਕਸ ਨੂੰ ਬਾਈ ਟਵੰਟੀ ਫਾਈਵ ਨੂੰ ਪਹੁੰਚ ਜਾਗੇ ਉੱਥੇ ਕਿਉਂਕਿ ਅੱਠ ਦਸ ਘੰਟੇ ਲੱਗ ਜਾਣੇ ਸਾਨੂੰ ਪਹੁੰਚਦੇ ਵੀ ਉੱਥੇ ਹਾਂ
ਹਾਂਜੀ
ਬਸ ਇ ਪਲੈਨ ਹੈਗਾ ਵੀ ਇੱਥੇ ਬਾਹਰ ਜਾ ਕੇ ਸੈਲੀਬ੍ਰੇਟ ਕਰੀਏ ਸਗੋਂ
ਮੈਂ ਕਿਹਾ ਕਿੱਥੇ ਬਾਹਰ ਜਾ ਕੇ ਸੈਲੀਬ੍ਰੇਟ ਕਰੀ ਬਸ ਇਹੀ ਪਲੈਨ ਹੈਗਾ ਮੇਰਾ ਤੇ
ਅੱਛਾ ਅੱਛਾ ਵੈਸੇ ਬਰਡੇ ਕਰਦੋਂ ਤੁਹਾਡੀ ਵਾਈਫ ਦਾ
ਵਾ ਅਗਲੇ ਮਹੀਨੇ ਕ
ਹਾਂਜੀ ਬਸ ਖਸ਼ੀ
ਤੇ ਮੈਨੂੰ ਕਨਫਿਊਜਨ ਹੋ ਰਹੀ ਹੈ ਬ ਫੈਮਲੀ ਨਾਲ ਸੈਲੀਬ੍ਰੇਟ
ਅੱਛਾ ਦੇਖੋ ਪਤਾ ਕੀ ਗੱਲ ਹੈ ਦੇਖ ਲੋ ਤੁਸੀਂ ਬਾਤ ਕਿ ਫੈਮਲੀ ਨਾਲ ਕਰੋਗੇ ਤਾਂ ਵੀ ਵਧੀਆ ਹੀ ਰਹੇਗਾ ਜੇ ਤੁਸੀਂ ਉੱਦਾਂ ਆਪਣਾ ਅਲੱਗ ਕਰਨਾ ਇਕੱਲੇ ਉਹ ਵੀ ਵਧੀਆ ਆ ਬਟ ਕਿ ਜਿੱਦਾਂ ਤੁਹਾਡੀ ਮਿਸਿਸ ਨੂੰ ਸਹੀ ਲੱਗੀ ਇੱਕ ਵਾਰ ਤੁਸੀਂ ਮਤਲਬ ਥੋੜਾ ਜਾਹਾ ਉਹਨੂੰ ਪੁੱਛ ਲੈਣਾ ਨਾ ਕਿ ਉਹਨੂੰ ਕਿਵੇਂ ਮਤਲਬ ਚਾਹਏ ਪਸਾਉ ਦੇ ਮਤਲਬ ਇਕੱਲੇ
ਘ ਘਰ ਬੈਠ ਕੇ ਟਾਈਪਿੰਗ ਤੋ ਕਰ ਹੀ ਸਕਦੀ ਆ, ਦੀਦੀ ਸਭ ਤੋਂ ਕਮ ਆ ਹਾਂਜੀ ਹਾਂਜੀ, ਬਸ ਉਹੀਓ ਦੇਖਣੇ ਆ ਕੀ ਪ੍ਰੋਗਰਾਮ ਕਰਨੇ ਆ।
ਹਾਂਜੀ, ਉਹ ਤੇ ਤੁਸੀਂ ਮੈਂ ਤੁਹਾਨੂੰ ਕਹਿ ਰਹੇ ਤੁਸੀਂ ਆਪਣੀ ਸਲਾਹ ਕਰ ਲੈਣ, ਉਸ ਤੋਂ ਬਾਅਦ ਤੁਸੀਂ ਫਿਰ ਚਲੇ ਜਾਣ। ਹਾਂਜੀ ਹਾਂਜੀ
ਬਸ ਵੇਖ ਰਿਹਾ ਆ ਕੀ ਪਤਾ ਸੈਟਰਡੇ ਨੂੰ ਪਾਰਟੀ ਕਰਕੇ ਜਾਈਏ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਬਾਕੀ ਤੁਸੀਂ ਆਓਗੇ ਵੀਰ ਜੀ ਫਿਰ ਅਗਰ
ਹੈ ਹਾਂਜੀ ਜ਼ਰੂਰ ਤੁਸੀਂ ਸਾਨੂੰ ਬੁਲਾਓ ਦੇਖੋ ਤੁਸੀਂ ਇੰਨੇ ਪਿਆਰ ਨਾਲ ਬੁਲਾਓਗੇ ਤੇ ਫੇਰ ਅਸੀਂ ਆਵਾਂਗੇ ਨਾ।
ਹਾਂਜੀ ਹਾਂਜੀ ਵੀਰ ਜੀ, ਸਭ ਨੂੰ ਬੁਲਾਉਣਾ ਆ।
ਹਾਂਜੀ ਹੋਰ
ਆਪਾਂ ਤਾਂ ਸਭ ਨੂੰ ਬੁਲਾਣਾ, ਤਾਂ ਹੀ ਦੱਸ ਰਹੇ ਸੀ।
ਅੱਛੇ ਕੋਈ ਗੱਲ ਨਹੀਂ, ਤੁਸੀਂ ਮੈਂ ਤੁਸੀਂ ਦੋ ਤਿੰਨ ਦਿਨ ਪਹਿਲੇ ਮੈਨੂੰ ਦੱਸਦੇ ਹੋ, ਕਿਉਂਕਿ ਮੈਨੂੰ ਰੰਗ ਸੰਗ ਬੀਜੀ ਨਾ।
ਉਹ ਤੇ ਹੈ, ਤੁਹਾਡਾ ਆਪਣਾ ਐਡੀਟਿੰਗ ਦਾ ਕੰਮ ਚੱਲ ਰਿਹਾ ਹੁੰਦਾ। ਪਰ ਵੀਰ ਜੇ ਆਪਾਂ ਰਾਤ ਨੂੰ ਜਾਣਾ, ਫਿਰ ਕੀ ਟੈਨਸ਼ਨ ਹੈਗੀ ਆ।
ਹਾਂਜੀ
ਸ਼ਾਮ ਨੂੰ ਸ਼ਾਮ ਨੂੰ ਜਾਣਾ ਵੀਰ ਜੀ ਆਪਾਂ ਤੇ ਫੇਰ, ਬਈ ਸਾਰੇ ਫ੍ਰੀ ਹੋ ਕੇ ਆਪਾਂ ਹੀ ਫ੍ਰੀ ਹੋ ਜਾਗੇ ਨਾ।
ਹਾਂਜੀ ਹਾਂਜੀ ਹਾਂ, ਐਵੇਂ ਕਰ ਲਓ ਤੁਸੀਂ ਹਾਂਜੀ ਹਾਂਜੀ, ਚਲੋ ਠੀਕ ਹੈ ਵੀਰ ਜੀ ਮਿਲਦੇ ਆ ਫਿਰ
ਹਾਂਜੀ ਹਾਂਜੀ, ਵੀਰ ਜੀ ਆਪਣਾ ਮੇਰੀ ਇਕ ਗੱਲ ਸੀ ਆਪਣਾ ਕੀ ਨਾਮ ਏ ਤੁਸੀਂ ਮਤਲਬ ਸੈਟਰਡੇ ਫ੍ਰਰੀ ਹੋ ਜੋਗੇ ਨਾ, ਫਿਰ ਮੈਂ ਪੁੱਛਣਾ ਸੀ ਵੀ ਕਿਉਂਕਿ ਸੈਟਰਡੇ ਦਾ ਹੀ ਹੈਗਾ ਨਾ ਬਰਡੇ ਤੇ ਤਾਂ ਕਰਕੇ ਮੈਂ ਪੁੱਛਣਾ ਭੁੱਲ ਗਿਆ ਸੀ।
ਹਾਂਜੀ ਮੈਂ ਦੇਖੋ ਹਾਂਜੀ ਹਾਂਜੀ ਫਰੀ ਆ, ਮੈਂ ਸੈਟਰਡੇ ਨੂੰ ਉਹ ਤੇ ਕੋਈ ਗੱਲ ਨੀ, ਇਹਨਾਂ ਤੇ ਮੈਂ ਮੈਨੇਜ ਕਰ ਲਾਂਗਾ। ਬਾਕੀ ਇਹ ਸੀ ਨਹੀਂ ਸੀ, ਅਗਰ ਤੁਸੀਂ ਬਾਹਰ ਵਗੈਰਾ ਜਾਣਾ ਹੁੰਦਾ ਨਾ ਤਾਂ ਆਪ ਨੂੰ ਲੈ ਕੇ ਤਾਂ ਸੀਗਾ ਮੈਨੂੰ ਥੋੜ੍ਹਾ, ਵੀ ਤੁਸੀਂ ਮੈਨੂੰ ਪਹਿਲਾਂ ਦੱਸ ਦਿਓ।
ਅੱਛਾ ਅੱਛਾ ਨਹੀਂ ਮੈਂ ਕਿਹਾ ਸ਼ਾਮ ਨੂੰ ਬਈ ਆਈਓ ਅੱਠ ਵਜੇ ਕੋਲ ਮਿਲਣੇ ਆ ਫਿਰ ਚੱਲਣੇ ਆ ਕਿੱਥੇ ਬਾਹਰ ਡਿਨਰ ਤੇ ਸਾਰੇ
ਹਾਂਜੀ ਕੋਈ ਨਹੀਂ ਤੁਸੀਂ ਬਿਲਕੁਲ ਤੁਸੀਂ ਸਾਨੂੰ ਦੱਸ ਦਿ ਅਸੀਂ ਆਪਾਂ ਆ ਜਾਵਗੇ ਵੈਸੇ ਤਾਂ ਮੇਰੇ ਕੋਲ ਕੋਈ ਵੀਹੀਕਲ ਨਹੀਂ ਹੈਗਾ ਤੁਹਾਨੂੰ
ਅੱਛਾ ਅੱਛਾ ਕੋਈ ਗੱਲ ਨੀ ਵੀਰ ਅਸੀ ਲੈ ਜਾਣਗੇ ਉਹਦੀ ਕੋਈ ਦਿੱਕਤੀ ਹੈ
ਹਾਂਜੀ ਕਿਉਂਕਿ ਦੇਖੋ ਵੀਕਲ ਦੀ ਬੜੀ ਪ੍ਰੋਬਲਮ ਹੈ ਇਸ ਕਰਕੇ ਹਾਂਜੀ ਚਲੋ ਫਿਰ ਠੀਕ ਹੈ ਹਾਂਜੀ ਠੀਕ ਹੈ ਓਕੇ ਵੀਰੀ